ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ
ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ
ਬਹੁਤ ਵਧੀਆ ਮੇਰਾ ਨਾ ਹੁਣੇ ਦਿਲ ਕਰ ਰਿਹਾ ਸੀ ਸਮੋਸੇ ਖਾਣ ਦਾ
ਅੱਛਾ ਅੱਛਾ
ਮੈਂ ਕਿਹਾ ਤੁਹਾਨੂੰ ਯਾਦ ਕਰਾਂ ਸਾਡੇ ਪਿਛਲੀ ਵਾਰੀ ਤੁਹਾਡੇ ਗੱਲ ਗਿਆ ਸੀ ਸਮੋਸੇ ਖਾਧੇ ਸੀ ਤੇ ਉਥੋਂ ਉਤੋ ਇੱਕਦਮ ਵੀ ਮੌਸਮ ਠੰਢਾ ਹੋ ਗਿਆ ਰੇਨ ਵੀ ਬਾਰਿਸ਼ ਬਰਸਾਤ ਵੀ ਆ ਗਈ ਆ
ਹਾਂਜੀ ਹਾਂਜੀ ਸ਼ੁਕਰ ਹੈ ਮਾਲਿਕ ਦਾ ਕਿ ਅੱਜ ਕਿਤੇ ਬਾਰਿਸ਼ ਦਾ ਕਿਤੇ ਦਰਸ਼ਨ ਹੋਏ ਨੇ ਹਨਾ।
ਹਾਂਜੀ ਹੋਰ ਮੈਂ ਸੋਚ ਰਿਹਾ ਸੀ, ਮੈਂ ਸਮੋਸੇ ਲਈ ਜਾਵਾਂ। ਹੁਣ-ਹੁਣ ਬਰਸਾਤ ਆ ਗਈ ਹੁਣ ਗਿੱਲਾ ਹੋਣਾ ਪਏਗਾ।
ਹਾਂ ਇਹ ਤੇ ਹੈ,
ਉਹ ਤਾਂ ਨੀ ਸਮੋਸੇ ਤਾਂ ਨੀ ਲਿੱਤੇ, ਕਿ ਰੋਟੀ ਖਾਧੀ ਸੀ ਥੋੜ੍ਹੀ ਦੇਰ ਪਹਿਲਾਂ
ਅੱਛਾ-ਅੱਛਾ, ਚਲੋ ਕੋਈ ਗੱਲ ਨੀ ਕੋਈ ਨੀ। ਹੋਰ ਸ਼ਾਮੀ ਕੁਛ ਖਾ ਲੈਣਾ, ਆਪਣੀ ਵਾਈਫ ਦੇ ਨਾਲ
ਹਾਂ ਹੁਣ ਦੇਖੇ ਸ਼ਾਮ ਨੂੰ ਜੇ ਠੰਡਾ ਰਿਹਾ ਤੇ ਚਲੇ ਜਾਗੇ। ਆ ਕੇ ਆਵਾਂਗੇ, ਸਾਡੇ ਇੱਥੇ ਨਾ ਸਾਡੇ ਇੱਥੇ ਫਸਟ ਫੂਡ ਬਹੁਤ ਵਧੀਆ ਕੁਆਲਿਟੀ ਦਾ ਮਤਲਬ ਜੇ ਅਗਰ ਦੇਖਿਆ ਜਾਏ ਤੇ ਕਈ, ਜਗ੍ਹਾ ਹੈਗੀਆਂ, ਜਿੱਥੇ ਕੁਆਲਿਟੀ ਦੇ ਕੁਆਲਿਟੀ ਦੀ ਚੀਜ਼ਾਂ ਵੀ ਮਿਲਦੀਆਂ ਨੇ
ਅੱਛਾ-ਅੱਛਾ,
ਹਾਂਜੀ, ਹੁਣ ਕਹਿਣ ਨੂੰ ਤੇ ਮੋਮੋਸ ਜਿਹੜੇ ਹੈਗੇ ਨੇ ਤੇ ਇਨੇ ਉਹ ਕਹਿੰਦੇ ਵਧੀਆ ਨੀ ਹੁੰਦੇ ਮੈਂ ਤਾਂ ਹੁੰਦਾ ਵਾ, ਨੁਕਸਾਨ ਹੁੰਦਾ ਉਹਨਾਂ ਦਾ ਤੇ ਸਾਡੇ ਇੱਥੇ ਇੱਕ ਐਸੀ ਜਗ੍ਹਾ ਹੈਗੀ ਹੈ। ਜਿੱਥੇ ਮਤਲਬ ਇੰਨੀ ਉਹਦੀ ਵਧੀਆ ਸਟਫਿੰਗ ਹੁੰਦੀ ਹੈ, ਪਨੀਰ ਵਿੱਚ ਪਾਇਆ ਹੁੰਦਾ ਬਸ ਸਵੀਟ ਕੋਨ ਪਾਏ ਹੁੰਦੇ ਨੇ, ਉਹਦੇ ਵਿੱਚ ਇਹ ਘੱਟੋ-ਘੱਟ ਇਹ ਲਾ ਲਓ ਤੁਸੀਂ ਕਿ ਮਤਲਬ ਸਾਈਜ਼-ਸਾਈਜ਼ ਵੀ ਡਬਲ
ਅੱਛਾ ਜੀ,
ਹਾਂਜੀ ਬਹੁਤ ਸਵਾਦ ਹੁੰਦੇ ਨੇ ਪਲੇਟ ਵੀ ਹੈਗੀ, ਵੈਸੇ ਵਨ ਥਰਟੀ ਵਨ ਫੋਰਟੀ ਦੇ ਕਰੀਬ ਹੈਗੀ ਹੈ, ਵੰਨ ਪਲੇਟ
ਹਾਂਜੀ-ਹਾਂਜੀ,
ਹਾਂ ਨਹੀਂ ਫੇਰ ਉਹ ਤੇ ਮੋਮੋਸ ਤੇ ਮੋਮੋਸ ਲੱਗਦੇ ਨਹੀਂ ਹੋਣੇ। ਤੇ ਪਕੌੜਾ ਲੱਗਦਾ ਹੋਣਾ ਪੂਰਾ
ਹਾਂਜੀ, ਸਹੀ ਕਿਹਾ ਜ
ਹਾਂਜੀ-ਹਾਂਜੀ ਕਿਥੇ ਤੁਸੀਂ ਹਾਂਜੀ ਕਿੱਥੇ ਕੁ ਕਿੱਥੇ ਹੈਗੀ ਐ, ਉਹਨਾਂ ਦੀ ਜਿੱਥੇ ਕਹਿ ਰਹੇ ਹੋ। ਮੈਂ ਕਿਹਾ ਅਸੀਂ ਵੀ ਟਰਾਈ ਕਰਕੇ ਆਵਾਂਗੇ।
ਟਾਊਨ ਵਿੱਚ ਹੈਗਾ ਵਾ ਤੁਸੀਂ ਜਦੋਂ ਜਾਓਗੇ, ਤਾਂ ਮੈਂ ਤੁਹਾਨੂੰ ਦੱਸ ਦਾਂਗੇ ਮਾਲ ਟਾਊਨ ਪਾਰਕ ਲੱਗੇ ਈ ਹੈਗਾ।
ਹਾਂਜੀ-ਹਾਂਜੀ ਠੀਕ ਹੈ ਬਸ ਅਸੀਂ ਖਾਧਾ ਤੇ ਹੈ। ਆਪਣੇ ਆਸ ਪਾਸ ਹੀ ਖਾਧਾ ਮਤਲਬ ਇੱਥੇ ਮੋਮੋਸ ਟੀਮ ਵਾਲੇ ਅਤੇ ਕੇ ਐਫ ਸੀ, ਉਹੀ ਛੋਟੇ-ਛੋਟੇ ਹੁੰਦੇ ਨੇ ਜਿੰਨਾ ਤੁਸੀਂ ਕਹਿ ਰਹੇ ਹੋ ਸਾਈਜ਼ ਓਨਾ ਨਹੀਂ ਹੁੰਦਾ ਹੈਗਾ। ਪਰ ਹੂੰ, ਹਾਂਜੀ-ਹਾਂਜੀ ਪਰ ਉਹਨਾਂ ਦੀ ਫਿਰ ਪਲੇਟ ਵੀ ਇਹੀ ਸੱਠ ਸੱਤਰ ਰੁਪਏ ਪਰ ਪਲੇਟ ਹੁੰਦੀ ਆ ਮਤਲਬ ਉਹ ਨਾ ਦੀ
ਹਾਂਜੀ,
ਹਾਂਜੀ, ਪਰ ਜਿੱਥੇ ਤੁਸੀਂ ਕਹਿ ਰਹੇ ਹੋ ਉਹ ਨਹੀਂ ਮੈਂ ਕਦੀ
ਹਾਂ ਤੁਸੀ ਹਿਸਾਬ ਲਾ ਲਓ, ਇਹ ਮਤਲਬ ਜੇ ਸੱਠ ਰੁਪਏ ਦੀ ਪਲੇਟ ਲੈ ਰੇ ਓ ਤੇ ਤੁਸੀਂ ਦੂ ਜ ਜਗ੍ਹਾ ਤੁਸੀਂ ਇੱਕ ਸੌ ਚਾਲੀ ਰੁਪਏ ਦਿਖਾ, ਰਹੇ ਹੋ ਡਬਲ ਪਲੇਟ ਹੀ ਹੋ ਗਈ ਨਾ। ਤੇ ਪਰ ਇਹ ਹੈ ਕਿ ਕੁਆਲਿਟੀ-ਕੁਆਲਿਟੀ ਵਾਈਜ਼ ਬਹੁਤ ਵਧੀਆ
ਅੱਛਾ-ਅੱਛਾ ਚਲੋ ਇਹ ਤਾਂ ਬਹੁਤ ਵਧੀਆ ਗੱਲ ਆ ਅਗਰ ਕਦੀ ਕਦਾਰ ਬੰਦਾ ਫਾਸਟ ਫੂਡ ਖਾਏ ਅਤੇ ਕੁਆਲਿਟੀ ਉਹਨੂੰ ਅੱਛੀ ਮਿਲ ਜਾਏ, ਪ੍ਰੀਮੀਅਮ
ਹੂੰ ਤੇ ਸਾਡੇ ਉੱਥੇ ਹੈਗੇ ਚਾਪ-ਚਾਪ ਦਾ ਬੜਾ ਮਤਲਬ ਚਾਪ ਵੀ ਬਹੁਤ ਵਧੀਆ ਮਿਲਦੀ ਐ। ਉਹਦੇ 'ਚ ਨਾ ਇੱਕ ਕਈ ਐਸੀ ਹੁੰਦੀ ਏ। ਜਗ੍ਹਾ ਜਿਥ ਮੈਂਦੇ 'ਚ ਨਾ ਗਲੂਟੋਨ ਮਲਾਇਆ ਹੁੰਦਾ। ਜਿਹੜਾ ਹੱਡੀਆਂ ਨੂੰ ਖਰਾਬ ਕਰਦਾ ਵਾ ਹਾਂ। ਤੇ ਸਾਡੇ ਐਸੀ ਜਗ੍ਹਾ ਵੀ ਏ, ਜਿੱਥੇ ਮਤਲਬ ਅੱਛੀ, ਮਤਲਬ ਚਾਪ ਕੁਆਲਿਟੀ ਵਾਈਜ਼। ਹਰ ਇੱਕ ਚੀਜ਼, ਹਾਂਜੀ।
ਮਤਲਬ ਚਲੋ ਇਹ ਤੇ ਨਹੀਂ ਕਹਿ ਸਕਦੇ, ਕਿ ਬਿਲਕੁਲ ਪਿਓਰਟੀ ਐ। ਚਲੋ ਐ ਕਿ ਪਹਿਲੇ ਹੋਰਾਂ ਨਾਲੋਂ ਹੋੜਾ
ਸਫ਼ਾਈ ਦਾ ਹੋ ਜਾਂਦਾ ਏ, ਇਸ਼ੂ ਜੇਹਾ ਕਦੀ ਕਦਾਰ। ਬਾਕੀ ਤੇ ਦੇਖੋ ਜ ਸਾਡੇ ਜਿਹੜੀ-ਜਿਹੜੀ ਚੀਜ਼ ਸਾਹਮਣੇ ਬਣਦੀ ਹੋਏ, ਤਾਂ ਵਧੀਆ ਹੀ ਹੋਏਗੀ।
ਹਾਂਜੀ-ਹਾਂਜੀ ਬਸ ਓਹੀ ਗੱਲ ਆ, ਠੀਕ ਏ ਵਧੀਆ ਏ। ਸਗੋਂ ਹੋਰ ਕੀ, ਪਤਾ ਲੱਗਣਾ ਚਾਈਦਾ। ਅਸੀਂ ਵੀ ਉੱਥੋ ਹੀ ਕਰਾਂਗੇ ਪਰ ਟਰਾਈ, ਜਦੋਂ ਵੀ ਤੇ ਦਿਖਾਣੀ ਹੋਏ, ਤੁਹਾਨੂੰ ਯਾਦ ਜ਼ਰੂਰ ਕਰਾਂਗੇ। ਹੋਰ?
ਹੋਰ? ਕੀ ਕਰ ਰਹੇ ਸੀ?
ਕੁਛ ਨੀ, ਬਸ ਬੈਠੇ ਸੀਗੇ। ਅ ਕੁਛ ਕੰਮ ਜਿਹਾ ਸੀਗਾ ਮੈਨੂੰ ਉਹ ਕਰ ਰਹੀ ਸੀ ਮਾੜਾ ਮੋਟਾ ਉੱਪਰ ਦਾ, ਤੇ ਮੇਰਾ ਬੇਟਾ ਸੋ ਗਿਆ ਸੀਗਾ। ਤੇ ਬਸ ਦੂਸਰਾ ਬੇਟਾ ਟਿਊਸ਼ਨ ਗਿਆ ਹੋਇਆ ਏ।
ਅੱਛਾ।
ਹਾਂਜੀ-ਹਾਂਜੀ।
ਕੋਣ ਗਿਆ?
ਇੱਕ ਬੇਟਾ ਸੌ ਗਿਆ, ਇੱਕ ਬੇਟਾ ਟੀਸ਼
ਅੱਛਾ-ਅੱਛਾ-ਅੱਛਾ, ਠੀਕ ਹੈ, ਠੀਕ ਹੈ ਜੀ।
ਹਾਂਜੀ-ਹਾਂਜੀ ਓ ਛੋਟਾ ਹੈ ਨਾ ਇੱਕ ਤੇ, ਇੱਕ ਵੱਡਾ ਏ। ਹਾਂਜੀ।
ਬਰਸਾਤ ਚ ਈ ਭੇਜਤਾ?
ਹਾਂਜੀ-ਹਾਂਜੀ।
ਮੈਂ ਕਿਹਾ, ਬਰਸਾਤ ਵਿੱਚ ਈ ਭੇਜਤਾ ਤੁਸੀ ਓਨੂੰ?
ਬਸ ਜਿਸ ਟਾਈਮ ਔਹ ਗਿਆ ਸੀਗਾ, ਉਸ ਟਾਈਮ ਤੇ ਮਾੜੀ ਮੋਟੀ ਸੀਗੀ। ਕਿਨਮਿਨ-ਕਿੰਨਮਿਨ ਸੀਗੀ, ਤੇ ਫੇਰ ਔ ਜ਼ਿਆਦਾ ਤੇਜ਼ ਹੋ ਗੀ। ਫਿਰ ਮੈਂ ਕਿਆ ਤਾਂ, ਫਿਰ ਓਦੀ ਟਿਊਸ਼ਨ ਵਾਲੀ ਮੈਡਮ ਨੂੰ ਮੈਂ ਫੋਨ ਕੀਤਾ, ਕਿ ਬਈ ਪਹੁੰਚ ਗਿਆ? ਅਮ ਜਾਦਾ ਦੂਰ ਨੀ ਹੈਗਾ, ਐ ਗਲੀ ਦੇ ਪਿੱਛੇ ਈ ਐ।
ਅੱਛਾ ਜੀ।
ਕਹਦੀ ਕਿ ਹਾਂ ਆ ਗਿਆ ਏ, ਪੌਂਚ ਗਿਆ ਏ, ਮੈਂ ਕਿਹਾ ਚਲੋ ਜਦੋਂ ਲੈਣਾ ਆਨਾ ਹੋਏਗਾ, ਓਦੋਂ ਮੈਨੂੰ ਯਾ ਫੋਨ ਕਰ ਦੇਯਾ ਜੇ ਮੈਂ ਆ ਜਾਂਗੀ, ਯਾ ਫੇਰ ਮੈਂ ਘਰੋਂ ਕਿਸੇ ਨੂੰ ਭੇਜ ਦਾਂਗੀ। ਕੱਲਾ ਨੀ ਨਾ ਬੱਚਾ ਛੋੜੀ ਦਾ ਤੇ ਨਾ ਹੀ ਭੇਜੀ ਦਾ। ਹਾਂਜੀ, ਬਸ ਮਾਹੌਲ ਨੀ ਨਾ ਠੀਕ ਹੈਗਾ ਅੱਜ ਕੱਲ। ਕੀ ਕਰੀਏ? ਡਰ ਲੱਗਦਾ ਹੈਗਾ।
ਬਿਲਕੁਲ-ਬਿਲਕੁਲ, ਨਈ ਤੁਸੀ ਬੱਚਾ ਜੇਹਾ ਬਾਰ ਜਾ, ਨਈ ਬੱਚਾ ਬਾਰ ਜਾਏ ਤੁਸੀ ਫੋਨ ਕਰੋ ਬੱਚਾ ਆ ਗਆ ਵਾ, ਤੇ ਟਿਊਸ਼ਨ ਵਾਲੀ ਮੈਡਮ ਨੂੰ ਕਹੋ, ਕੇ ਹਾਂਜੀ ਘਰੋਂ ਭੇਜ ਟਿਊਸ਼ਨ ਤੋਂ ਭੇਜਤਾ ਵਾ। ਤਾਂ ਹੀ ਥੋੜ੍ਹਾ ਧਿਆਨ ਰੱਖਿਆ ਜਾਂਦਾ ਵਾ।
ਬਿਲਕੁਲ-ਬਿਲਕੁਲ ਸਈ ਕਹਿ ਰਹੇ ਹੋ, ਅੱਜ ਕੱਲ ਜੋ ਟੀਵੀਆਂ ਚ ਬਾਹਰੋਂ ਨਿਊ ਨਿਊਜ਼ ਚ ਨੂੰ ਮਿਲ ਰਹੀ ਏ ਨਾ, ਏਦਾਂ ਡਰ ਲੱਗਦਾ ਨਾ ਕਿ ਕਿਸੇ ਤੇ ਵੀ ਭਰੋਸਾ ਨਈ, ਮੈਂ ਕਹਿੰਣੀ ਆ ਅੱਜ ਕੱਲ੍ਹ ਤੇ ਘਰ ਦੇ ਆਪਣੇ ਘਰ ਚੋਂ ਵੀ ਕਈ ਵਾਰੀ ਐਵੇਂ ਹੁੰਦਾ, ਕਿ ਪ ਭਰੋਸਾ ਨਈ ਅਸੀ ਕਰ ਸਕਦੇ।
ਹਾਂਜੀ-ਹਾਂਜੀ।
ਬਸ ਡਰ ਲੱਗਦਾ, ਪਰ ਐ ਕਿ ਚਲੋ ਮੌਸਮ ਅੱਜ ਬਹੋਤ ਵਧੀਆ ਹੋ ਗਆ, ਅੱਜ ਸ਼ੁਕਰ ਏ ਕਿਤੇ ਇੰਨੇ ਦਿਨਾਂ, ਏਨੀ ਦੇਰ ਬਾਦ, ਹਾਂਜੀ? ਪਕੌੜੇ ਵੀ ਬਣਾਵਾਂਗੀ। ਕੋਈ ਨੀ ਤੁਸੀ ਆ ਜੋ, ਪਕੌੜੇ ਬਣਾ ਲੈਂਨੇ ਆਂ ਅਸੀ।
ਤੇ ਸਾਨੂੰ ਫੋਨ ਕਰ ਦਿਓ ਅਸੀ ਆਜਾਂਗੇ।
ਅੱਛਾ, ਫੇਰ ਕੇਹੜੇ ਪਕੌੜੇ ਖਾਣੇ ਏ ਤੁਸੀ?
ਬਸ ਬਨਾ ਲੈਣਾ ਜੇੜੇ ਮਰਜ਼ੀ। ਵੈਸੇ ਤੇ ਟੈਮ ਲੱਗੂਗਾ ਨਈ। ਤੇ ਲੱਗਿਆ, ਹੁਣ ਬਰਸਾਤ ਵਿੱਚ ਗਿੱਲੇ ਹੋ ਕੇ ਆਈਏ?
ਲੈ, ਤੁਸੀ ਗੱਡੀ'ਚ ਆਜੋ, ਐਦੇ'ਚ ਕੀ ਐ। ਹੋਰ, ਹੋਰ ਕੀ। ਐਥੇ ਇੱਕ ਚਾਚਾ ਭਤੀਜਾ ਹੈਗਾ ਐ, ਤੁਹਾਨੂੰ ਪਤਾ ਐ, ਐਥੇ ਸਟੇਸ਼ਨ ਵੱਲ ਜਾਓ ਤੇ, ਅਪਣੇ ਤੇ ਉਹ ਵੀ ਬੜਾ ਫੇਮਸ ਪਕੌੜਿਆਂ ਦੇ ਮਾਮਲੇ'ਚ ਨਾ। ਮਤਲਬ ਓਦੇ ਕੋਵੀ ਪਕੌੜੇ ਮਿਲਦੇ ਆ, ਮਿਕਸ ਵੀ ਮਿਲਦੇ ਐ। ਮਤਲਬ ਬ੍ਰੈਡ ਦੇਵੀ ਐ। ਸਿੰਪ ਮਤਲਬ ਪਨੀਰ ਦੇ ਵੀ ਮਿਲ
ਦੇਖੇਆ ਜਦੋਂ ਮੈਂ, ਨੰਘਦਾ ਨਾ ਉੱਥੋਂ ਕਈ ਵਾਰੀ ਤੇ, ਬੋਤ ਖੁਸ਼ਬੂ ਆਂਦੀ ਏਨੀ ਖੁਸ਼ਬੂ ਆਂਦੀ ਆਂਦੀ ਹੈ, ਕਿ, ਬੰਦਾ ਓਥੇ ਈ ਰੁਕਜੇ।
ਅੱਜ ਦੇਖ ਨਾ ਓਦੀ ਦੁਕਾਨ ਤੇ, ਅ ਮਤਲਬ ਠੇਲਾ ਈ ਲਾਂਦਾ ਓ ਦੁਕਾਨ ਦੁਕੁਨ ਨੀ, ਐ, ਮੈਂ ਸਹੀ ਜੇਹੜੀ ਗੱਲ ਏ, ਦੱਸਾਂ ਮੈਂ ਤੁਹਾਨੂੰ। ਠੇਲਾ ਈ ਲਗਾਂਦਾ ਮਤਲਬ ਰੇਹੜੀ ਹੈ, ਓਲੋ ਕੋਲ ਪਰ ਦੋਨੋ ਜਣੇ ਹੁੰਦੇ ਨੇ ਇੰਨੀਆਂ ਸਵਾਦ ਓਹਨਾਂ ਦੇ, ਮਤਲਬ। ਓਹੀ, ਜੇਹੜੀ ਤੁਸੀ ਗੱਲ ਕਰ ਰਹੇ ਓ। ਕੁਆਲਿਟੀ ਬਹੁਤ ਅੱਛੀ ਹੈ। ਮਤਲਬ ਅੱਛੀ- ਤਰ੍ਹਾਂ ਬਣਾਂਦਾ ਮਤਲਬ, ਅਗਰ ਤੁਸੀ ਔਥੋ ਖੜੇ ਹੋਕੇ, ਖਾ-ਰਹੇ, ਹੋ, ਨਾ ਤੇ ਬੋਤ ਵਧੀਆ, ਗਰਮ-ਗਰਮ। ਹਾਂਜੀ- ਹਾਂਜੀ‌।
ਜੇ ਬੰਦੇ ਨੇ, ਕੁਛ ਖਾਣਾ-ਪੀਣਾ ਹੀ ਹੁੰਦਾ ਵਾ
ਹਾਂਜੀ-ਹਾਜੀ।
ਤੇ, ਜਿਸ ਤਰ੍ਹਾਂ ਗੰਨੇ ਦਾ ਜੂਸ ਪੀ ਲਿਆ। ਪੀਕੇ, ਜੀ'ਚ ਬਲੈਕ ਚਨੇ, ਛੋਲੇ ਭੁਜੇ, ਛੋਲੇ ਖਾ ਲਏ। ਠੀਕ ਹੈ ਜੀ। ''ਮੈਂ ਵੈਸੇ, ਮੈਂ, ਹਾਂ ਹੈਲਥ ਵਾਈਜ਼ ਦੱਸ ਰਿਹਾ ਕਿ ਮਤਲਬ ਜੇ ਬੰਦੇ ਨੇ ਮੇਂ ਸੋਚ ਕਿ ਕੁਛ ਖਾਣਾ ਵੀ ਹੈ, ਤੇ ਉਹ ਖਾ ਲਿਆ, ਦਹੀਂ-ਖਾ ਲਿਆ ਲੈਕੇ।
ਨਹੀਂ, ਦਹੀਂ ਬਹੁਤ ਅੱਛਾ ਹੈ‌। ਅੱਜ
ਤੇ, ਜੇ ਤੁਹਾਡਾ ਹਾਂਜੀ-ਹਾਂਜੀ ਜੇ ਤੁਸੀਂ ਤੁਹਾਡਾ ਸਨੈਕਸ ਹੋਰ ਮਨ ਕਰ ਰਿਹਾ ਤੇ, ਤੁਸੀਂ ਗ੍ਰੀਲ ਸੈਂਡਵਿਚ ਖਾ ਸਕਦੇ ਹੋ। ਉਹ ਵਧੀਆ ਹੁੰਦਾ ਵਾ। ਵੀਦਾਉਟ
ਅੱਛਾ-ਅੱਛਾ, ਹਾਂ। ਇੱਥੇ ਸਾਡੇ ਸਿੰਘ, ਸਿੰਘ ਮਤਲਬ ਹੈਗਾ ਸਿੰਘਜ ਡਾਇਟ ਕਰਕੇ ਉਹਦਾ ਨਾਮ ਹੈ, ਬਹੁਤ ਵਧੀਆ। ਮਤਲਬ ਇੰਨਾ ਵਧੀਆ ਬਣਾਂਦਾ ਹੈ, ਮਤਲਬ। ਉਹਦੀ ਬਰਗਰ ਵੀ ਅੱਛੀ ਹੈ, ਔਰ ਮਤਲਬ ਗ੍ਰੀਨ ਸੈਂਡਵਿਚ ਤੇ, ਇਹ ਦੋਨੋ ਹੀ, ਫੇਮਸ ਨੇ ਉਹਦੇ ਬਰਗਰ ਔਰ ਗ ਗ੍ਰੀਨ ਸੈਂਡਵਿਚ ਬਹੁਤ ਅੱਛਾ ਬਣਾਂਦਾ ਸੈਂਡਵਿਚ।
ਹਾਂਜੀ। ਹੂੰ, ਮੈਂ, ਵੈਸੇ ਹੈਲਦੀ ਦੀ ਗੱਲ ਕਰਦੇ ਨੇ, ਜੇ ਬੰਦੇ ਨੇ ਖਾਣਾ ਵੀ ਏ, ਤੇ ਹੈਲਦੀ ਵੀ ਹੋਏ ਤੇ ਇਹ
ਹਾਂਜੀ- ਹਾਂਜੀ। ਨਹੀਂ ਆਜ ਤੁਸੀਂ ਠੀਕ ਕਹਿ ਰਹੇ ਹੋ, ਐ, ਤੇ ਗੱਲ ਠੀਕ ਕਹਿ ਰਹੇ ਹੋ ਤੁਸੀਂ ਹੈਲਥ ਵਾਇਸ ਤੇ ਚਲੋ, ਪਰ ਵੈਸੇ ਮੈਂ ਗੱਲ ਕਰਰੀ ਹਾਂ, ਬੰਦੇ ਦਾ ਕਦੀ- ਕਦਾਰ ਮਨ ਕਰ ਕਾਰਜੇ ਜਿਵੇਂ ਤੇ
ਮੈਂ, ਤੇ, ਮੈਂ, ਤੇ, ਖੁਦ ਆਪ ਕੱਲ ਬੜੇ ਇੱਕ ਮਹੀਨੇ ਬਾਅਦ ਫਾਸਟ ਫੂਡ ਖਾਧਾ ਵਾ, ਉਹ ਵੀ ਉਹ, ਵਾਈਫ ਕਹਿ ਰਹੇ ਸੀ ਕਿ ਸਪ੍ਰੀੰਗ- ਰੋਲ, ਸ੍ਰਪ੍ਰੀਂਗ-ਰੋਲ ਕਾਫੀ ਦਿਨਾਂ ਦੀ ਕਰਦੀ ਪਈ ਸੀ, ਤੇ, ਜਾ ਨਹੀ, ਰਿਹਾ ਸੀ। ਤੇ ਫਿਰ ਕੱਲ ਖਾ ਹੀ ਲੀੱਤੇ ਸਪ੍ਰੀਂਗ-ਰੋਲ, ਅਸੀਂ। ਫਾਈਨਲੀ।
ਅੱਛਾ -ਅੱਛਾ। ਠੀਕ ਆ।
ਲੈ ਗਏ ਤੋ, ਉਹਨੂੰ ਉੱਥੇ ਮੋਮੋਜ ਵਾਲੀ ਜਗ੍ਹਾ ਲੈਕੇ ਜਾਣਾ ਸੀ ਪਰ ਉਹ ਸਪ੍ਰੀੰਗ- ਰੋਲ ਕਰ ਰਹੇ ਸੀ। ਫਿਰ, ਮੈਂ ਕਿਹਾ ਹੁਣ ਜੇ, ਜਿਸ ਚੀਜ਼ ਦਾ, ਨਾਂ, ਲੈ-ਰਹੀ, ਉਹੀ ਖਾਲੀਏ ਹੁਣ ਕੋਈ ਗੱਲ ਨੀ, ਮੋਮੋਸ ਫਿਰ ਖਾਲਾਂਗੇ।
ਹਾਂਜੀ-ਹਾਂਜੀ। ਨਹੀਂ, ਬਹੁਤ ਵਧੀਆ ਕੀਤਾ ਤੁਸੀਂ। ਕਦੀ- ਕਦਾਰ ਐਵੇਂ, ਛੋਟਾ- ਮੋਟਾ ਚੱਕਰ ਲਗਾ ਲੈਣਾ ਚਾਹੀਦਾ ਹੇ। ਘੁੰਮ-ਘੰਮ -ਘੁੰਮ ਆਣਾ ਚਾਹੀਦਾ। ਕਿਉਂਕਿ, ਦੇਖੋ ਨਾ, ਤੇ ਆਪ ਆਪਾਂ ਜਵਾਨ ਹੋਵਾਂਗੇ ਜਦੋਂ ਅਸੀਂ ਬੁੱਢੇ ਹੋ ਜਾਂਗੇ, ਮਤਲਬ ਤੁਸੀ ਲਗਾ ਲੋ ਕੋਈ ਵੀ ਅਸੀਂ ਯਾਂ ਜਿਹੜੇ ਐਸੇ ਬੰਦੇ ਹੈਗੇ ਆ ਕਿ ਕਿਸ ਟੈਮ ਅਸੀਂ ਆਪਣੀ ਜਿੰਮੇਵਾਰੀ ਉਲਝੇ ਹੋਏ ਆ ਸਾਨੂੰ ਆਪਣੇ ਲਈ ਟਾਈਮ ਨੀ ਮਿਲਦਾ ਦੇਖੋ ਤੁਸੀਂ ਵੀ ਹੋ ਤਸੀਂ ਵੀ ਮਤਲਬ ਜਿੰਮੇਵਾਰੀ ਆ ਤੁਹਾਡੀ ਵਾਈਫ ਹੈ ਉਹ ਵੀ ਠੀਕ ਹੈ ਜੇ ਘਰ ਹੋਏਗੀ ਤਾਂ ਘਰ ਦੀ ਜਿੰਮੇਵਾਰਿਆ ਚ ਬਾਹਰ ਹੋਏਗੀ ਤਾਂ ਬਾਹਰ ਦੀ ਵੀ ਦੇਖੇਗੀ, ਘਰ ਦੀ ਵੀ ਦੇਖੇਗੀ, ਬੱਚੇ ਨੂੰ ਵੀ ਦੇਖੇਗੀ, ਇਸ ਕਰਕੇ ਆਪਣੇ ਵਾਸਤੇ ਟਾਈਮ ਨਹੀਂ ਮਿਲਦਾ ਸੋ ਜੋ ਟਾਈਮ ਘੱ ਕੱਢਣਾ ਪੈਂਦਾ ਆਪਣੇ ਲਈ ਆਪਣੀ ਖੁਸ਼ੀ ਵਾਸਤੇ ਨਾ ਇਸ ਕਰਕੇ ਕਦੀ ਕਦਾਰ ਘੁੰਮ ਆਓ ਚੱਕਰ ਚੁੱਕਰ ਲਾਓ ਕਦੇ ਆਪਣੇ ਲਈ ਖੁਸ਼ ਹੋ ਲੋ ਵੀਡੀਓ ਸ਼ੂਟ ਕਰ ਲੋ ਮਤਲਬ ਫੋਟੋਜ਼ ਕਲਿਕ ਕਰ ਲਓ ਕਿਉਂਕਿ ਜਦੋਂ ਬੁਢਾਪਾ ਆਏਗਾ ਨਾ
ਸਟੇਟਸ ਸਟੂਟਸ ਲਗਾਣ ਦਾ ਮੈਨੂੰ ਨੀ ਸ਼ੌਕ ਹੈਗਾ ਸਟੇਟਸ ਲਗਾਣ ਦਾ
ਹਾਂਜੀ, ਕੁੜੀਆਂ ਨੂੰ ਵੈਸੇ ਵੀ ਹੁੰਦਾ, ਮੈਨੂੰ ਆਪ ਨੂੰ ਬਹੁਤ ਹੈ ਵੀ ਵੀਡੀਓਸ ਬਣਾਣਾ ਆਪਣੇ ਪਾਰਟਨਰ ਦੇ ਨਾਲ ਸ਼ੋਰਟ ਡ੍ਰੈਸਸਿਸ ਪਾਣ ਦਾ ਬੜਾ ਸ਼ੌਕ ਐ ਤੇ ਬਾਹਰ ਜਿਵੇਂ ਘੁੰਮਣ ਦਾ ਬੜਾ ਸ਼ੌਕ ਹੈ ਮ ਮਤਲਬ ਇਹੀ ਚੀਜ਼ਾਂ ਫੇਿਰ ਅਸੀਂ ਬਾਅਦ ਚ ਯਾਦ ਕਰਨਾ ਯਾਰ ਉਹ ਟਾਈਮ ਸੀ ਜਦੋਂ ਅਸੀਂ ਘੁੰਮ ਲਿੱਤੇ ਇੱਥੇ ਗਏ ਸੀ, ਉੱਥੇ ਗਏ ਸੀ ਬਸ-
ਹੂੰ-ਹੂੰ ਸਹੀ ਗੱਲ ਹੈ ਜੀ।
ਦੇਖੋ ਫਿਰੇ ਹੱਥ ਬੁੱਡੇ ਹੋ ਜਾਣੇ ਮੂੰਹ ਬੁੱਢਾ ਹੋ ਜਾਣਾ ਕੋਈ ਲਾਇਆ- ਮੈ ਜਚਨਾ ਨੀ ਹੈ ਹਨਾ।
ਹਾਂਜੀ-ਹਾਂਜੀ।
ਲੈਜੀ ਹੋਰ ਤੇ, ਕੋਈ, ਕੁਛ ਨੀ ਕਵਾਂਗੀ 'ਮੈਂ ਹਾਂਜੀ-ਹਾਂਜੀ।
ਚਲੋ ਕੋਈ ਨਾ ਤੁਸੀਂ ਬਣਾਓ-ਬਣਾਓ-ਬਣਾਓ ਤੁਸੀਂ ਅਸੀਂ ਫੇਰ ਮਾਰਦੇ ਆ ਗੇੜਾਂ ਮੈਂ ਘੱਰ ਗੱਲ ਕਰਦਾ ਵਾਂ ਜੇ ਹਾਂ-ਹਾਂ ਠੀਕ ਹੈ ਜੀ, ਠੀਕ ਹੈ ਉਕੇ ਜੀ ਬਾਏ-ਬਾਏ